ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਓ?
ਬੋਅ ਵਧੀਆ ਤੁਸੀਂ ਦੱਸੋ?
ਵਧੀਆ-ਵਧੀਆ।
ਹਾਂ ਥੋੜੀ-ਥੋੜ੍ਹੀ ਆ ਰੀ ਹੈ ਬਸ ਤੁਸੀਂ ਕਲੋਜ ਰੱਖੋ
ਹਾਂਜੀ ਮੈਂ ਕਲੋਜ ਈ ਰੱਖਿਆ ਹੋਯਾ, ਹੋਰ ਦੱਸੋ ਕੀ ਕਰਦੇ ਸੀਗੇ?
ਮੈਂ ਕੁਛ ਨੀ ਮੈਮ ਹੁਣ ਖਾਣਾ ਖਾ ਕੇ ਹਟੇ ਸੀ ਬਸ ਫਰੀ ਬੈਠੇ ਆ।
ਅੱਛਾ-ਅੱਛਾ ਮੌਸਮ ਕਿੱਦਾਂ ਦਾ ਹੋ ਰਿਹਾ ਉੱਧਰ?
ਮੌਸਮ ਠੰਡਾ ਹੈਗਾ ਸੁਭਾ ਬਾਰਸ਼ ਸੀਗੀ। 'ਤੇ ਹੁਣ ਠੀਕ ਐ ਮੌਸਮ ਕੁਛ।
ਹਾਂਜੀ 'ਤੇ ਅਸੀਂ ਅੱਜ ਸਵੱਛਤਾ ਬਾਰੇ ਗੱਲ ਕਰਾਂਗੇ।
ਜੀ ਮੈਮ।
ਹਾਂਜੀ ਜਿੱਦਾਂ ਕਿ ਤੁਵਾਨੂੰ ਏ ਪਤਾ ਕਿ ਬਈ ਏਧਰ, ਲੋਕੀ ਪਾਂਦੇ ਐ ਗਿੱਲਾ ਵੀ ਇਕੱਠਾ ਪਾਂਦੇ ਐ ਸੁੱਕਾ ਵੀ ਇਕੱਠਾ ਪਾਂਦੇ ਐ ਜਿਹਦੇ ਨਾਲ ਮੱਛਰ ਵੀ ਬੀ ਆਂਦੇ ਨੇ ਜਾਦਾ।
ਹਾਂਜੀ ਅੱਜ-ਕੱਲ੍ਹ ਤਾਂ ਵੈਸੇ ਈ ਮੌਸਮ ਮੈਮ ਏਦਾਂ ਦਾ ਹੋ ਰਿਹਾ ਹੈਗਾ।
ਜਿੱਦਾਂ ਥੋਨੂੰ ਪਤਾ ਈ ਐ ਕਿ ਬਈ ਮੱਛਰ ਆਣਗੇ ਤਾਂ ਫੇਰ ਬਿਮਾਰੀਆਂ ਵੀ ਕਿੰਨੀਆਂ ਹੋਣਗੀਆਂ।
ਹਾਂਜੀ ਇਹ ਤਾਂ ਹੈਗਾ ਈ ਐ ਮਲੇਰੀਆ ਵਗੈਰਾ ਹੋ ਜਾਂਦਾ ਦੇਖੋ।
'ਤੇ ਛੋਟੇ ਬੱਚਿਆਂ ਨੂੰ ਜਾਦਾ ਜਲਦੀ ਹੁੰਦਾ।
ਹਾਂਜੀ ਬੱਚਿਆਂ ਨੂੰ ਜਾਦਾ ਏਧਰ ਵੀ ਮੈਮ ਮਤਲਬ ਤੁਸੀਂ ਇਹ ਲਾ ਲੋ ਵੀ ਕਾਫੀ ਕੇਸ ਆ ਰੇ ਨੇ ਗੇ। ਕਿ ਬੁਖਾਰ ਐ ਜੇੜਾ ਇੱਕ ਲਾਂਗੜਾ ਬੁਖਾਰ ਕਹਿ ਦਿੰਦੇ ਨੇ ਉਹ ਵੀ ਹੋ ਰਿਹਾ ਗਾ।
ਹਾਂਜੀ।
ਮਤਲਬ ਜਿੱਦਾਂ ਬਾਹਰ ਕੰਟਰੀ 'ਚ ਜਿੱਦਾਂ ਤੁਸੀਂ ਲਾ ਲੋ ਕੈਨੇਡਾ, ਅਮੈਰੀਕਾ 'ਤੇ ਏਦਾਂ ਇੰਡੀਆ 'ਚ ਨਈ ਹੈਗਾ ਸ਼ਿਸ਼ਟਮ।
ਹਾਂਜੀ ਇੰਡੀਆ ਚ ਨਹੀਂ ਹੈਗਾ ਮੈਮ ਉੱਧਰ ਬਾਹਰ ਤਾਂ ਬਹੁਤ
ਸਰਕਾਰ ਕਹਿ ਤਾਂ ਦਿੰਦੀ ਆ ਵੀ ਬਈ ਅਲੱਗ-ਅਲੱਗ ਪਾਓ ਬਟ ਨਾ ਬੰਦੇ ਸਮਝਦੇ ਇ ਉਹ ਇਕੱਠਾ ਈ ਪਾ
ਮੈਡਮ ਏਦਾਂ ਦਾ ਤਾਂ ਮਾਹੌਲ ਇੱਧਰ ਹੈ ਈ ਨੀ ਗਾ ਕੋਈ ਜਿਵੇਂ ਸੀਵਰੇਜ ਵਗੈਰਾ ਨੀ ਦੇਖੋ ਹੈਗੇ
ਹਾਂਜੀ-ਹਾਂਜੀ ਜਿੱਦਾਂ ਕਿ ਤੁਸੀਂ ਸੀਵਰੇਜ ਦਾ ਈ ਲਾ ਲਓ ਹੈਲੋ ਜਿੱਦਾਂ ਮਤਲਬ ਪਾਈਪ ਲਾਈਨ ਟੁੱਟੀ ਹੋਈ ਹੈ ਕਿਸੀ ਏਰੀਆ ਦੀ ਤੇ ਉਹਨਾਂ ਨੂੰ ਜੇ ਅਸੀਂ ਕਵਾਂਗੇ ਨਾ ਕਿ ਹਾਂ ਬਈ ਇੱਧਰ ਦੀ ਪਾਈਪ ਲਈਨ ਰਿਪੇ ਸਪੋਰਟ ਵੀ ਕਰਦਾਂਗੇ ਅਸੀਂ ਤੇ ਉਹਨਾਂ ਨੂੰ ਮਹੀਨਾ ਲੱਗ ਜਾਏਗਾ ਉਹ ਸਹੀ ਨਹੀਂ ਹੋਣੀ
ਹਾਂਜੀ-ਹਾਂਜੀ ਮਹੀਨਾ ਹਾਂ ਮਹੀਨਾ ਦੋ ਮਹੀਨਾ ਆਰਾਮ ਨਾਲ ਲੱਗ ਜਾਂਦੇ ਦੇਖੋ ਕੋਈ ਗੌਰ ਹੀ ਨੀ ਕਰਦਾ ਹੈਗਾ ਮੈਮ
ਹਾਂਜੀ ਅਸੀਂ ਬਸ ਕਹਿੰਦੇ ਰਵਾਂਗੇ ਬਟ ਜਦੋਂ ਵੋਟ ਦੀ ਵਾਰੀ ਆਊਗੀ ਤਾਂ ਇੱਕ ਦਿਨ ਤੋਂ ਪਹਿਲਾਂ ਸਹੀ ਹੋਜੂਗਾ
ਹਾਂਜੀ
ਐ ਗੱਲ ਵੀ ਬਹੁਤ ਉਹ ਆ ਕਿ ਬਈ ਜੇ ਅਸੀਂ ਕਰਦੇ ਹਾਂ ਕਿਉਂਕਿ ਸਰਕਾਰ ਸਾਡੇ ਇਸ ਲਈ ਆ ਨਾ ਅਸੀਂ ਉਹਨਾਂ ਨੂੰ ਬੋਲਾਂਗੇ ਉਹਨਾਂ ਨੇ ਕੰਮ ਕਰਾਉਣਾ
ਹਾਂਜੀ-ਹਾਂਜੀ
ਜੇ ਉਹ ਕੰਮ ਹੀ ਨੀ ਕਰਾਏਗੀ ਤੇ ਕਾਹਦੀ ਸਰਕਾਰ ਹੈ
ਕਾਹਦੀ ਸਰਕਾਰ ਹੈ, ਮੈਡਮ ਕੂੜਾ ਕਰ ਕੜ ਤਾਂ ਤੁਸੀਂ ਇਹ ਲਾ ਲਓ ਵੀ ਇੰਨਾ ਗੇਰਦੇ ਨੇ ਲੋਕ ਪਿੰਡਾਂ ਦੇ ਵਿੱਚ ਤਾਂ ਬਿਲਕੁਲ ਮਾਹੋਲ ਵਧੀਆ ਨੀ ਹੈਗਾ ਜੀ ਚਂਗਾ ਇਕ ਜਿਹੇ ਸ਼ਹਿਰ 'ਚ ਤਾਂ ਚਲੋ ਕਿ ਤੇ ਕਿਤੇ ਲੱਗਿਆ ਵੀ ਹੋਇਆ ਦੇਖੋ ਸਫਾਈ ਕਰਮਚਾਰੀ ਵੀ ਲੱਗੇ ਹੋਏ ਨੇ ਚਪੜਾਸ ਲਗੇ ਹੋਏ ਨੇ ਦੇਖੋ ਕਿ ਇਹਨੂੰ ਨਾਲੀਆਂ ਨੂੰ ਮਤਲਬ ਕੱਟ ਕੇ ਜਾਣਾ, ਇਹਨਾਂ ਨੂੰ ਚੱਕ ਕੇ ਲੈ ਕੇ ਜਾਣਾ ਤੇ ਜੇ ਦਿਨ ਜਾਂ ਹੁਣ ਅੱਜ ਕੱਲ ਰੇਹੜੀਆਂ ਜੀ ਵੀ ਲਾਈਆਂ ਹੋਈਆਂ ਨੇ ਤੇ ਸ਼ਹਿਰਾਂ 'ਚ ਤੇ ਹਜੇ ਕਿਤੇ ਮਾਹੌਲ ਹੈਗਾ ਪਿੰਡ ਦੇ ਵਿੱਚ ਤਾਂ ਬਿਲਕੁਲ ਵੀ ਨੀ ਹੈਗਾ ਵਧੀਆ
ਪ੍ਰੀਤਾਮੰਦ ਮਤਲਬ ਸਾਡੇ ਏਧਰ ਪਹਿਲਾਂ ਏਦਾਂ ਹੁੰਦਾ ਸੀ ਸਿਸਟਮ ਮਤਲਬ ਸਾਡੇ ਪਿੰਡ 'ਚ ਹੈ ਥੋੜ੍ਹਾ ਸਿਸਟਮ ਏਦਾਂ ਦਾ ਕੀ ਬਈ ਰੇਹੜੀਆਂ ਵਗੈਰਾ ਲੱਗਦੀਆਂ ਸੀ ਨਾ ਤੇ ਉਹਨਾਂ ਦੇ ਨਾ ਦੇ ਡਸਟਬੀਨ ਲਗੇ ਹੋਏ ਸੀ ਨਾ ਕੋਈ ਕੁਛ ਇਦਾਂ ਹੀ ਬੰਦੇ ਸੱਟ ਦਿੰਦੇ ਸੀ ਬਟ ਹੁਣ ਤਾਂ ਬਹੁਤ ਜ਼ਿਆਦਾ ਸਟ੍ਰਿਕਟ ਰੂਲਸ ਬਣ ਲੇਕਿਨ ਕਿ ਸਾਰਿਆਂ ਕੋਲ ਦੋ-ਦੋ ਡਸਟਬਿਨ ਹੋਣੇ ਹੀ ਚਾਹੀਦੇ ਆ ਨਹੀ ਤਾਂ ਫਾਈਨ ਲੱਗੂਗਾ ਹੈਲੋ ਹੈਲੋ-ਹੈਲੋ ਹੈਲੋ ਹੈਲੋ ਹੈਲੋ ਹੈਲੋ ਓ-ਓ